ਹਾਂਜੀ ਸਸ ਸ੍ਰੀ ਕਾਲ ਜੀ।
ਸੱਸ ਸੀ ਕਾਲ ਆਂਟੀ।
ਹੋਰ ਕੀ ਹਾਲ ਹੈ।
ਮੈਂ ਠੀਕ ਹਾਂ ਤੁਸੀਂ ਸੁਣਾਓ ਹੋਰ ਕੀ ਕਰਦੇ ਪਏ ਸੀ।
ਸੋਣ ਦੀ ਤਿਆਰੀ ਚ ਸੀਗੇ।
ਹਾਂਜੀ ਖਾਲੀ ਰੋਟੀ-ਪਾਣੀ ਹੋਰ।
ਹਾਂਜੀ ਹਾਂਜੀ
ਅੱਛਾ- ਅੱਛਾ ਘਰ ਸਭ ਠੀਕ ਨੇ ਅੰਕਲ ਜੀ ਅੱਛਾ -ਅੱਛਾ
ਹੋਰ ਤੁਸੀਂ ਸੁਣਾਓ ਗੁੜੀਆਂ ਦਾ ਕੀ ਆ ਨਾ
ਬਸ ਠੀਕ ਵਧੀਆ ਛੁੱਟੀਆਂ ਪਈਆਂ ਹੀਈਆਂ ਤੰਗ ਕਰਦੇ ਨੇ ਬ
ਬਸ ਕੀ ਕਰਨਾ ਬੱਚਿਆਂ ਦਾ ਕੰਮ ਹੀ ਹੈ ਟੀ ਵੀ ਦੇ ਮੋਬਾਇਲ ਟੀ ਵੀ ਤੇ ਮੋਬਾਇਲ ਤੇ ਤਾਂ ਬਸ ਇਹੀ ਕੁਛ ਕਰ ਹੀ ਜਾਣਾ ਹੈਗਾ ਹਾਂ
ਲੇ ਹਲੇ ਛੁੱਟੀਆਂ ਥੋੜੀਆਂ ਜਿਹੇ ਹੈਗੀਆਂ ਸਕੂਲ ਦਾ ਕੰਮ ਪਿਆ ਹਲੇ ਕਰਨ ਵਾਲਾ
ਹਾਂਜੀ- ਹਾਂਜੀ ਇਹ ਤਾਂ ਹੈਗਾ ਹੋਰ ਸੁਣਾ ਤੁਸੀਂ ਤੁਸੀਂ ਖਾ ਬੈਠੇ ਰੋਟੀ ਰੂਟੀ
ੱਠ
ਅੱਛਾ
ਹਾਂਜੀ ਮੈਂ ਕ ਕਰਾਂ ਆਂਟੀ ਨੂੰ ਫੋਨ ਬੜੇ ਦਿਨ ਹੋ ਗਏ ਨੇ ਗੱਲ ਨੀ ਸੀ ਹੋਈ ਤੇ ਨਾ ਮੈਂ ਨਾ ਉਹ ਪਸ਼ਮ ਲਿਆਈ ਹੋਈ ਸੀ ਪਸ਼ ਮ ਲਿਆਈ ਸੀ ਤੇ ਮੈਨੂੰ ਅਚਾਨਕ ਧਿਆਨ ਆਇਆ ਤੇ ਆਂਟੀ ਬੜੇ ਸੋਹਣੇ ਸਵੈਟਰ ਬਣਾਉਂ ਤੇਨੇ ਤੇ ਮੈਂ ਕਿਹਾ ਚੱਲ ਪੁੱਛਾਂ ਇਹ ਮੈਂ ਗੁੜੀਆ ਤਾਂ ਆਪਣੀ ਦਾ ਬਣਵਾਉਣਾ ਸੀ ਸਵੈਟਰ ਹਾਂ ਤੇ ਕਿੰਨੀ ਲੱਗੇਗੀ ਇਹਦੀ ਨੂੰ ਇਹਨੂੰ
ਕਲਾ ਸਵੈਟਰੀ ਕਲਾ ਸਵੈਟ ਵੀ ਬਣਾਉਣਾ ਨਾ
ਹਮ ਸਵੈਟਰ ਦੇ ਨਾਲ ਅੱਛਾ ਤੇ ਪਜਾਮੀ ਸਹੀ ਰਹੇਗੀ ਜਿਵੇਂ ਨਾਲ ਪਜਾਮੀ ਵੀ ਅਗਰ ਬਣਵਾਈ ਸੀ
ਬਣਾ ਲੋ
ਅੱਛਾ-ਅੱਛਾ ਮਤਲਬ
ਛੇ ਸੌ ਛੇ ਸੌ ਗ੍ਰਾਮ ਅੱਧਾ ਕਿੱਲੋ ਤੋਂ ਉੱਤੇ ਛੇ ਸੌ ਗ੍ਰਾਮ ਹੋਣ ਲੱਗੇਗੀ ਤਿੰਨ ਸੌ ਦਾ ਸਵੈਟਰ ਬਣ ਜਾਗਾ ਤਿੰਨ ਸੌ ਪ ਪੰਜਾਮੀ ਬਣ ਹੈਗੀ ਹਾਈਟ ਲੰਬੀ ਹੈ ਨਾ ਇਹਦੀ ਤੇ ਪਜਾਮੀ ਸਰ ਲੰਬੀ ਲੰਬੀ ਚਾਹੀਦੀ ਹੈਗੀ ਆ ਹਾਂਜੀ-ਹਾਂਜੀ ਓਦ ਦਾ ਧੋ ਧੋਤੀ ਸੂਟ ਬੜਾ ਸੋਹਣਾ ਬਣ ਜਾਂਦਾ ਹੈਗਾ ਪਾਮੀ ਦੀ ਜਗ੍ਹਾ ਤੇ ਨਾ
ਇਹ ਇਹਦਾ ਹੀ ਮਤਲਬ ਧ ਧੋਤੀ ਕਿਹਦੀ ਬੰਨੇਗੀ ਉਨ ਦੀ ਪਸ਼ਮ ਦੀ ਬੰਨੇਗੀ
ੰਧ ਧੋਤੀ ਮੇਰੀ ਵੱਡੀ ਬੇਟੀ ਸੀ ਨਾ ਉਹਨੂੰ ਬਣਾ ਕੇ ਦਿੱਤੀ ਸੀਗੀ ਉਹ ਬੜਾ ਪਿਆਰਾ ਲੱਗਦਾ ਸੀਗਾ ਉਹਨੂੰ ਉਹਦੀ ਕਰੀਮ ਕਲਰ ਦੇ ਇੱਕ ਕਰੀਮ ਕਲਰ ਦਾੱਸ ਸੈਟਰ ਸੀਗਾ ਡੱਬੀਆਂ ਵਾਲਾ ਜਿਹੜੀ ਵਿੱਚ ਡੱਬੀਆਂ ਸੀਗੀ ਉਹ ਰੰਗ ਦੀ ਧੋਤੀ ਸੀਗੀ
ਅੱਛਾ-ਅੱਛਾ
ਹਾਂ ਨਹੀਂ ਧੋਤੀ ਵੀ ਬਣ ਜਾਂਦੀ ਧੋਤੀ ਨੂੰ ਹੁਨੂੰ ਥੋੜੀ ਜਿਆਦਾ ਲੱ ਲੱਦੀ ਹੈ ਕਿਉਂ ਉ ਪ੍ਰਤੀ ਨਾ ਪਟਾਂ ਦੇ ਕੋਲੋਂ ਖੁੱਲੀ-ਖੁੱਲੀ ਬਣਦੀ
ਹਾਂ-ਹਾਂ ਉਹ ਫਿਰਰ ਥੋੜਾ ਘੇਰਾ ਵੀ ਤੇ ਬੰਨੇਗਾ ਨਾ
ਉਹਨੂੰ ਉਨ ਥੋੜੀ ਜਿਆਦਾ ਜਿਆਦਾ ਲੱਗ ਜਾਂਦੀ ਹੈ ਪਰ ਛੋਟੇ ਬੱਚਿਆਂ ਨੂੰ ਪਿਆਰ ਹੀ ਲੱਗ ਨਹੀਂ ਨਹੀਂ ਪਹੁੰਚੇ ਨੀ ਬੰਦੇ ਹੈਗੇ ਖੁਸ਼ ਅ ਆਪਦੀੀ ਬਦਾ ਨੀਚੋ ਦੀ ਹਾਂ ਤਿੰਨ ਘਰਿਆਂ ਤੋਂ ਸ਼ੁਰੂ ਹੁੰਦੀ ਆ ਤਿੰਨ ਘਰੇ ਕੁੰਡੇ ਪਾ ਲਏ ਨਾ ਨਾਲ-ਨਾਲ ਹਰੇਕ ਸਿਈ ਚ ਵਧਾਈ ਜਾਣੇ ਵਧਾਈ ਜਾ ਤਿਰਚੇ ਜਵਾਨ ਜਾਣੀ ਹੈ ਜਿਵੇਂ ਧੋਤੀ ਬਣਦੀ ਆਪਾਂ ਕਟਿੰਗ ਕਰੀ ਦੀ ਨਾ ਸੂਟ ਦੀ ਉਵੇਂ ਉਹਦੇ ਚ ਬਣਦੀ ਤਿੰਨ ਘਰਿਆਂ ਤਾਂ ਸਾਨੋਂ ਸ਼ੁਰੂ ਹੁੰਂਦੀ ਹੈ ਹਾਂਜੀ ਉਹ ਜਦ ਤੱਕ ਮਤਲਬ ਗੋਡੇ ਤੱਕ ਨਾ ਗੋਡੇ ਤੋਂ ਥੱਲੇ ਥੋੜੇ ਤੱਕ ਪੇਲੇੇਨ ਬਣਾਉਣੀ ਹੈ ਤੇ ਤ ਕੁੰਡੇ ਵਧੀ ਜਾਣੇ ਨੇ ਉਸ ਤੋਂ ਬਾਅਦ ਜਿਹੜੇ ਰੰਗ ਦਾ ਆਪਾਂ ਸਵੈਟਰ ਪਾਇਆ ਨਾ ਹੁਣ ਜੇ ਕਰੀਮ ਰੰਗ ਦਾ ਸਵੈਟਰ ਤੇ ਮੂੰਗੀਆਂ ਰੰਗ ਦੀ ਆਪਾਂ ਪਜਾਮੀ ਬਣਾ ਰਹੇ ਧੋਤੀ ਬਣਾ ਰਹੇ ਹਾਂ ਤੇ ਕਰੀਮ ਰੰਗ ਦੀ ਡੱਬੀਆਂ ਪਾਣੀ ਉਹਦੇ ਵਿੱਚ ਡੱਬੀਆਂ ਪਾਣੀਆਂ ਤੇ ਜਿਹੜਾ ਸਵੈਟਰ ਹੈਗਾ ਉਹਦੇ ਚ ਮੂੰਗਿਆ ਰੰਗ ਦੇ ਡੱਬੇ ਬਣਾਣੇ
ਅੱਛਾ ਮਤਲਬ ਕਿ ਗੋਡਿਆਂ ਤੋਂ ਥੱਲੇ ਹੋਏ ਜਿਹੜੀ ਸਿੱਧੀ ਪੁੱਠੀ ਵਾਲੀ ਹੁੰਦੀ ਹੈ ਉਹ ਵਾਲਾ ਡਿਜਾਇਨ ਪੈਂਦਾ ਹੈ
ਨਹੀਂ ਉਹ ਉੱਪਰ ਪਲੇਨ ਬਣਾਉਣਾ ਗੋਡੇ ਦਾ ਗੋਢੇ ਤੋਂ ਬਾਅਦ ਉੱਪਰ ਡੱਬੀ ਬਣਾਉਣੀ ਆ ਹਾਂ ਦੂਸਰੇ ਕਲਰ ਦੀਆਂ ਹਮ ਬਹੁਤ ਸੋਹਣਾ ਬੰਦਾ ਉਸ ਸੂਟ
ਅੱਛਾ ਇੱਥੇ ਫ ਮੈਂ ਮੈਂ ਪਹਿਲੀ ਵਾਰ ਸੁਣਿਆ ਵੀ ਧੋਤੀ ਵੀ ਬਣ ਜਾਂਦੀ ਹੈ ਪਸ਼ਮ ਦੀ ਮ ਸੁਣਿਆ ਸੀ ਪਜਾਮੀਆਂ ਬੰਦੀਆਂ ਏਂਂ
ਹਾਂ ਨਹੀਂ-ਨਹੀਂ ਪਜਾਮੇ ਬਣ ਜਾਂਦੇ ਧੋਤੀ ਵੀ ਬਣ ਜਾਂਦੀ ਹੈਗੀ ਆ ਫਰਾਕ ਟੈਪ ਸੂਟ ਵੀ ਬਣ ਜਾਂਦੇ ਨੇ ਬੜੇ ਸੋਹਣੇ
ਹਾਂ-ਹਾਂ ਉਹ ਤੇ ਅਸੀਂ ਉਹ ਤੇ ਵੇਖੀ ਫਰਾਕ ਵਾਲੀ ਬਣ ਜਾਂਦੀ ਨੇ ਹਾਂ ਤੇ ਫੇਰ ਉਹ ਜਿਵੇਂ ਧੋਤੀ ਕਹਿੰਦੇ ਇਹਨੂੰ ਕਿੰਨੀ ਲੱਗੇਗੀ ਇਹਨੂੰ ਸੱਤ ਸੋ
ਹਾਂ ਨ ਇੰਨੀ ਕੁ ਲੱਗ ਜਾਏਗੀ ਤਿੰਨ ਸੌ ਗ੍ਰਾਮ ਦੀ ਪਜਾਮੀ ਬਣਦੀ ਤੇ ਸੋ ਉੱਤੇ ਹੋਰ ਲਾ ਲੋਓ ਚਾਰ ਸੌ ਗ੍ਰਾਮ ਲੱਗ ਜਾਏਗੀ ਯਾਨੀ ਕਿ ਅੱਧਾ ਕਿੱਲੋ ਤੋਂ ਥੋੜ੍ਹੀ ਜਿਹੀ ਘੱਟ
ਅੱਛਾ-ਅੱਛਾ ਆਂਟੀ ਇੱਥੇ ਇੱਕ ਉਹ ਹੁੰਦੇ ਨੇ ਪਹੁੰਚ ਹੁੰਦੇ ਨੇ ਜਿਹੜੇ ਉਹ ਛੋਟੇ ਬੱਚਿਆਂ ਦੇ ਬਣਾਉਣੇ ਹੋਣ ਅੱਛਾ-ਅੱਛਾ ਤੇ ਹਣ ਇਹਦੇ ਵੀ ਸਲਾਈਆਂ ਤੇ ਬਣ ਜਾਂਦੇ ਨੇ
ਸਲਾਈਆਂ ਤੇ ਨੇ ਮੈਂ ਕਦੀ ਬਣਾਇਆ ਮੈਂ ਕਰੋਸੀ਼ਏ ਤੇ ਬਣਾਇਆ
ਅੱਛਾ-ਅੱਛਾ-ਛ
ਹਾਂ ਮੈਂ ਜੈਕਟਾਂ ਵੀ ਬਣਾਈਆਂ ਸੀ ਕਰੋਸ਼ੀਆ ਤੇ ਬੜੀਆਂ ਇਹ ਛੋਟੇ-ਛੋਟੇ ਸੀਗੀਆਂ ਹਾਂ ਬਟਨਾ ਵਾਲੀਆਂ ਇਹਨਾਂ ਦੀ ਬੜੀ ਬਣੀ ਆ ਮੇਰੀ ਵੱਡੀ ਬੇਟੀ ਤਾਂ ਅਜੇ ਵੀ ਪਾਉਂਦੀ ਏ ਉਹ ਤੇ ਬੜੀ ਸਾਂਭ ਕੇ ਰੱਖੀ ਹੋਈ ਆ ਹਾਂ ਜੈਕਟ ਜੈਕ ਮੈਂ ਬਹੁਤ ਬਣਾ ਕੇ ਦਿੱ ਆਂ ਸੀਗੀਆਂ ਆਂਢ ਗੁਆਂਢ ਚ ਵੀ ਬਣਾ ਕੇ ਦਿੱਤੀਆਂ ਹਮ ਹੁਣ ਤਾਂ ਨਿਗਾਹ ਘੱਟ ਗਈਆਂ ਨੇ ਤਾਂ ਮੈਨੂੰ ਜੈਕਟ ਦੇ ਡਿਜਾਇਨ ਇੱਕ ਤੋਂ ਇੱਕ ਆਉਂਦੇ ਮੈਂ ਤਾਂ ਕੋਈ ਦੂਰੋਂ ਵੀ ਦੇਖਿਆ ਪਾਏ ਉਹ ਨਾ ਡਿਜ਼ਾਇਨ ਅੱਖਾਂ ਚ ਪੈ ਜਾਂਦਾ ਸੀਗਾ ਮੈਂ ਆ ਕੇ ਉਹੀ ਉਤਾਰ ਲੈਂਦੀ ਸੀ ਕਰੋਸ਼ੀਏ ਦੇ
ਬਸ ਸਾਬ ਹੁੰਦਾ ਨਾ ਜਿਵੇਂ ਇਹ ਵੀ ਟੈਲੈਂਟ ਹੁੰਦਾ ਹੈ ਕਿਸੇ ਨੂੰ ਹੁਣ ਅੱਜ ਕੱਲ ਤੇ ਕੋਈ ਕੁੜੀਆਂ ਅੱਜ ਕੱਲ ਤੇ ਸਿੱਖਦੀਆਂ ਹੀ ਨੀ ਆਂ ਚੀਜ਼ਾਂ ਸਲਾਈਆਂ, ਬੁਣਾਈਆਂ, ਕਢਾਈਆਂ ਅੱਛਾ-ਅੱਛਾ।
ਬਾਹਵਾਂ ਵਾਲੀ ਸਿੱਖੀ ਸੀ ਕਈ ਤ ਸਲੀਵਲੈਸ ਹੁੰਦੀ ਸੀ ਨਾ ਅੱਧੀ ਬਾਂਹ ਦੀ। ਇਹਦੀ ਮੈਂ ਛੋਟੀ ਜਿਹੀ ਸੀਗੀ ਤਾਂ ਮੈਂ ਇਹਦੀ ਬਾਵਾਂ ਵਾਲੀ ਬਣਾਈ ਸੀ।
ਅੱਛਾ-ਅੱਛਾ ਹਾਂ ਹਹ ਮੰਮੀ ਸਾਡੇ ਵੀ ਬਣਾ ਲੈਂਦੇ ਸੀ ਕਰੋਸ਼ੀਏ ਨਾਲ ਹੁਣ ਬਸ ਹੁਣ ਹੁੰਦਾ ਹੀ ਨੀ ਕੰਮ ਕਰ
ਹੁਣ ਨਾ ਜਿਉਂ ਜਿਉਂ ਸਰੀਰ ਰਹੀ ਜਾਂਦਾ ਕਿ ਘਰ ਦੇ ਕੰਮ ਵੀ ਆਪ ਕੱਲੇ ਕਰਨੇ ਫਿਰ ਕਰੋਸੀਏ ਵੀ ਏ ਬਹੁਤ। ਪਰ ਓਦਾਂ ਮੈਂ ਸਿਲਾਈਆਂ ਲਗਾ ਛੱਡੀਆਂ ਹੋਈਆਂ ਵ ਤਰਨ ਦਾ ਸਵੈਟਰ ਇੱਕ ਬਣਾਦੀ ਪਈ ਐ। ਅੱਧੀ ਬਾਂ ਦੇ ਕਹਿੰਦੀ ਮੰਮੀ ਮੇਰੇ ਕੋਲ ਹੈ ਨੀ ਫਟ ਗਏ ਹੋਏ ਆ। ਮੈਂ ਸ਼ੁਰੂ ਕੀ ਤੇ ਹੋਇਆ ਮੈਂ ਕਿਹਾ ਚਲੋ ਸਰਦੀਆਂ ਤੱਕ ਬਣ ਜਾਣਗੇ ਦੋ ਚਾਰ-ਚਾਰ ਸਲਾਈਆਂ ਬੰ
ਹਾਂ ਉਹ ਤੇ ਹੈ ਹੀ ਹੈ ਗਰਮੀਆਂ ਵਿੱਚ ਨਾ ਹੱਥ ਹੀ ਨੀ ਲੱਗਦਾ ਕੋ ਰੱਖਿਆ ਹੀ ਨਾ ਲੱਗਦਾ ਗਰਮੀ-ਗਰਮੀ ਸਰਦੀਆਂ ਚ ਤੇ ਬੰਦਾ ਰਜਾਈ ਚ ਬਹਿ ਕੇ ਓਨੀ ਜਾਵੇ ਅਹ ਹਾਂ
ਇਹ ਤਾਂ ਹੈਗਾ ਹਮ ਇਹ ਜਿਹੜੀ ਅਪ੍ਰੈਲ ਤੱਕ ਤਾਂ ਬਣਾਇਆ ਸੀ ਸਵੈਟਰ ਅਪ੍ਰੈਲ ਤੋਂ ਬਾਅਦ ਮੈਂ ਰੱਖ ਤੇ। ਅਪ੍ਰੈਲ ਤੋਂ ਬਾਦ ਨੀ ਬਣਦੇ ਹੈਗੇ ਅਪ੍ਰੈਲ ਤੱਕ ਤਾਂ ਬਣਾਦੀ ਰਹੀ ਹੱਤਾਂ ਦੀ ਗਰਮੀ ਲੱਗਦੀ ਏ ਇਹ ਤਾਂ ਹੈ।
ਤੇ ਜਿਵੇ ਹੁੰਦੇ ਨੇ ਵਾਲੇ ਹੁੰਦੇ ਨੇ ਇੱਕ ਸਵੈਟਰ ਪਿੱਛੇ ਟੋਪੀ ਹੁੰਦੀ ਹੈ ਨਾਲ ਅਟੈਚ ਹੁੰਦੀ ਹੈ ਹਾਂ-ਹਾਂ ਅੱਛਾ-ਅੱਛਾ।
ਉਹ ਨੀ ਮੈਂ ਕਦੀ ਬਨਾਏ ਹੇਗੇ ਬਾਕੀ ਮੈਂ ਸਿੰਪਲ ਸਵੈਟਰ ਬਨਾਏ ਨੇ ਹਾਫ ਬਣਾਏ ਨੇ ਹਾਂ ਹਾਈ ਨੇਕ ਵਾਲੇ ਬਣਾਏ ਨੇ, ਹਾਂਜੀ ਨਹੀਂ-ਨਹੀਂ, ਨੀ ਨਹੀਂ-ਨਹੀ, ਨਹੀਂ ਉਹ ਉਪਰੋਂ ਨ ਹੁੰਦੇ ਨੀਚੋ ਦੀ ਹੁੰਦੇ ਸਟਾਰਟ। ਅਲੱਗ ਉੱਪਰੋਂ ਦੀ ਜੋ ਕੁੰਡੇ ਨਾ ਲੱਗ ਚੁੱਕੀ ਦੇ ਗਲੇ ਚੋਂ। ਚੁੱਕ ਕੇ ਨਾ ਤੇ ਫਿਰ ਉੱਪਰਲਾ ਹਿੱਸਾ ਬਣਾਈ ਦਾ ਮੋਢੇ-ਮੂਡੇ ਸਾਰੇ ਜੋੜ ਕੇ ਹਮ। ਹੈ ਤਾਂ
ਅੱਛਾ। ਅੱਛਾ, ਤੇ ਜਿਵੇਂ ਮੈਂ ਆਪਣਾ ਸਵੈਟਰ ਬਨਾਨਾ ਹੋਵੇ ਹੁਣ ਮੇਰੇ ਤੇ- ਕਿੰਨੀ ਉਣ ਲੱਗੇਗੀ? ਪੂਰੀ ਬਾਂਵਾਂ ਵਾਲਾ, ਹਾਂ ਜੇ ਵੀ ਅੱਗੇ ਬਟਨਾ ਵਾਲਾ ਹਾਂ।
ਕੋਟੀ ਬਨਾਣੀ ਤੁਸੀ? ਹੈਨਾ- ਬਟਨਾਂ ਵਾਲੀ, ਅੱਧਾ ਕਿੱਲੋ ਤੋ ਉਤੇ ਲੱਗ ਜਾਏਗੀ ਤੁਹਾਡੇ, ਜੇ ਸ਼ੋਟ ਜੇ ਸ਼ੋਟ ਬਣਾਣੀ ਹੈ 'ਤੇ ਘੱਟ ਲੱਗੇਗੀ ਜੇ- ਥੋੜੀ ਲੱਕ ਤੱਕਨ ਬਣਾਣੀ ਹੈ? ਫੇਰ ਉਹ, ਅੱਧਾ ਕਿੱਲੋ ਤੋ ਉਤੇ ਲਗਜੇਗੀ।
ਨਹੀਂ ਸ਼ੋਟ ਬਣਾਣੀ ਏ, ਜਿਵੇਂ ਜੀਨਸ ਤੇ ਵੀ ਪੈ ਜਾਏ, ਸੂਟਾਂ ਉਤੇ ਵੀ ਪੈ ਜੇ ਜਿਹੜੀ।
ਉਹ ਤਾਂ ਥੋੜ੍ਹੀ ਲੱਗਣੀ, ਓ ਤਾਂ ਤਿੰਨ ਸੌ ਗ੍ਰਾਮ ਲੱਗ ਜਾਏਗੀ ਤਾਡੀ।
ਅੱਛਾ ਤਿੰਨ ਸੌ- ਸਾਢੇ ਤਿੰਨ ਸੌ ਲੱਗ ਜੇਗੀ।
ਹਾਂਜੀ, ਇਨੀ ਕੁ ਲਗ ਜਏਗੀ, ਹਾਂ। ਬਣਾ ਲਿਓ, ਜੀਨ ਉੱਤੇ ਵੀ ਸੋਹਣਾ ਲੱਗਦਾ ਹੈਗਾ।
ਹਾਂ ਹਾਂ, ਬਸ ਕਿਸੇ ਨੂੰ ਕਹੋ ਨਾ ਫੇਰ ਓ ਐ ਬਈ ਟਾਈਮ ਹੀ ਨਿਕਲ ਜਾਂਦੈ, ਸਾਡੇ ਆਪਣੇ ਸਵੈਟਰ ਹੀ ਇਹਨੇ ਉਣਨ ਆਲੇ ਨੇ। ਉਹ ਫਿਰ ਕਹਿੰਦਾ ਟੈਮ ਨੀ ਲੱਗਦਾ ਮੈਂ ਕਿਹਾ ਚਲ ਆਂਟੀ ਨੂੰ ਪੁੱਛਾਂ ਵੀ ਆਹ ਤੇ ਬਣਾਦੇ ਰਹਿੰਦੇ ਨੇ ਸਵੈਟਰ, ਤੇ ਮੈਂ ਮੈਂ ਆਪਣਾ ਬਣਾ ਤ ਬਣਵਾਲਾਂਗੀ, ਤੇ ਇੱਕ ਕੁੜੀ ਦਾ ਬਣਵਾ ਲਾਂਗੀ, ਦੋ ਬਣਵਾਣੇ ਨੇ, ਤੇ ਤੁਸੀਂ ਧੋਤੀ ਵਾਲਾ ਦੱਸਿਆ ਜਿਹੜਾ, ਤੇ ਉਹ ਇੱਕ ਬਣਵਾ ਬਣਾ ਦੇਣਾ ਤੁਸੀਂ। ਅੱਛਾ, ਹਾਂ।
ਤੇ ਤੁਹਾਡੇ ਉੱਧਰ, ਤੁਹਾਡੇ ਸ਼ਹਿਰ ਦੇ ਉਣ ਤਾਂ ਹਿਸਾਬ ਏ? ਸਸਤੀ ਏ ਯਾਂ ਇੱਕੋ ਹੀ ਰੇਟ ਈ ਏ?
ਇਹਨਾਂ ਨਾ ਇੱਕੋ ਹੀ ਰੇਟ ਹੈ ਕਿੱਲੋ ਦੇ ਹਿ ਹਿਸਾਬ ਨਾਲ।
ਕਹਿੰਦੇ ਨੇ ਨਾ ਪੰਜਾਬ ਵਾਲੇ ਪਾਸੇ ਵਧੀਆ ਉਨ ਮਿਲਦੀ ਐ, ਸਸਤੀ ਵੀ ਹੁੰਦੀ ਐ।
ਐਥੇ ਮੌਜਪੁਰਾ ਬਾਜ਼ਾਰ ਹੈਗਾ ਨਾ ਉੱਨ ਤਾਂ ਵਧੀਆ ਮਿਲਦੀਆਂ, ਪਰ ਰੇਟ ਨੀ ਰੇਟ ਤੋਂ ਮਹਿੰਗਾ ਹੀ ਐ।
ਅੱਛ -ਅੱਛਾ ਕੋਈ ਫ਼ਰਕ ਨੀ ਹੈਗਾ ਹਾਂ, ਸਭ ਸ਼ਹਿਰਾਂ ਇੱਕੋ ਹੀ ਏ। ਅੱਛਾ-ਅੱਛਾ ਬਸ ਇਹ ਵੇ ਕੁਆਲਿਟੀ ਮਿਲ ਜਾਂਦੀ ਏ ਵਧੀਆ, ਹਾਂ-ਹਾਂ।
ਇੱਥੇ ਰੇਡੀਮੇਡ ਬਹੁਤ ਸੋਹਣੇ ਮਿਲਦੇ ਆ ਬੱਚਿਆਂ ਦੇ ਲੈਲੋ ਵੱਡਿਆਂ ਦੇ ਲੈਲੋ
ਹਾਂ-ਹਾਂ, ਉਹ ਹੁੰਦਾ ਨਾ ਵੀ ਥੱਲੇ ਬੁ ਥੱਲੇ ਪਾ ਦਿੱਤੀ ਬਈ ਸਵੈਟਰ ਹਾਈਨੈਕ ਪਾ ਦਿੱਤਾ, ਉਤੇ ਪੌਂਚੁ ਪਾ ਤਾ ਉਹ ਸੋਹਣਾ ਲੱਗਦਾ। ਥੱਲੇ ਪਲੇਨ ਹਾਈਨੈਕ ਪਾਈ ਹੋਈ ਹੈ ਜਾਂ ਇਨਰ ਪਾਈ ਹੋਈ ਹੈ ਲੱਗਦਾ ਹੈ ਹਮ
ਹਾਈਨੇਕ ਵਾਲਾ ਨਾ
ਚਲੋ ਫੇਰ ਮੈਂ ਨਾ ਭੇਜਾਂਗੀ ਫੇਰ ਤੁਹਾਨੂੰ ਹੁਣ ਕੋਈ ਆਉਂਦਾ ਜਾਂਦਾ ਹੋਏਗਾ ਉਹਦੇ ਹੱਥ ਭੇਜ ਦਾਂਗੀ ਤੇ ਹੈਨਾ ਜਿਸ ਤੁਹਾਡਾ ਦਿਲ ਕਰੇਗਾ ਮੂਣ ਦਾ ਨ ਤੁਸੀਂ ਸਰਦੀਆਂ ਤੱਕ ਤੇ ਬਣਾ ਹੀ ਦੋਗੇ
ਇਸ ਸਾਲ ਤਾਂ ਨਹੀ ਬਣੇਗਾ ਅਗਲੇ ਸਾਲ ਭਾਵੇਂ ਬਣੇਗਾ ਇਸ ਸਾਲ ਤਾਂ ਨਾ ਹੁਣ ਮਕਾਨ ਸ਼ਿਫਟ ਕਰਨਾ ਸਮਾਨ ਸਮੂ ਕਰਨਾ ਅਕਤੂਬਰ ਚ ਜਾਣਾ ਹੈਗਾ ਅਸੀਂ
ਆਹ ਮੈਂ ਉਹੀ ਕਹਿੰਦੀ ਵੀ ਆ ਵੀ ਸਰਦੀਆਂ ਤੱਕ ਤੇ ਬਣ ਹੀ ਜਾਏਗਾ ਜਨਵਰੀ ਫ ਜਨਵਰੀ ਤੱਕ ਤੇ ਬਣਾ ਦੋਗੇਹ ਕਿੰਨਾ ਵੈਸੇ ਤੁਸੀਂ ਕਿੰਨਾ ਟਾਈਮ ਲੱਗਦਾ ਤੁਹਾਨੂੰ
ਬਣਾਉਣ ਚ ਹਾਂ ਮਹੀਨੇ ਤੋਂ ਪਤਾ ਕੀ ਜੇ ਲਗਾਤਾਰ ਬੈਠੀਏ ਫਿਰ ਤਾਂ ਥੋੜ੍ਹਾ ਹੀ ਟਾਈਮ ਲੱਗ- ਗ ਜੇ ਨਹੀ ਤਾਂ ਮੇਰੇ ਵਰਗਿਆਂ ਤਾਂ ਘਰ ਦਾ ਕੰਮ ਵੀ ਕਰਨਾ ਸਾਰਾ ਫੇਰ ਤੇ ਚੋ ਚਾਰ ਦਸ ਸਿਲਾਈਆਂ ਬਣਨੀ ਮੈਂ ਤਾਂ ਤਿੰਨ ਚਾਰ ਮਹੀਨੇ ਚ ਕਿੱਥੇ ਇੱਕ ਸਵੈਟਰ ਪੂਰਾ ਕਰਦਾ ਹੁੰਦੀਏ ਬਸ ਇੰਨਾ ਟਾਈਮ ਲੱਗ ਘਰ ਦਾ ਟਾਈਮ ਬਹੁਤ ਨੇ ਘਰ ਦੇ ਕੰਮ ਬੜੇ ਹੁੰਦੇ ਨੇ
ਹਾਂ ਚਲੋ ਠੀਕ ਹੈ ਫੇਰ ਮੈਂ ਦੱਸਦਾਂਗੀ ਤੁਹਾਨੂੰ ਹੈਨਾ ਠੀਕ ਹੈ ਸਤਿ ਸ੍ਰੀ ਅਕਾਲ